ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਹੋਤ। ਹਾਂਜੀ ਆਵਾਜ਼ ਵੀ ਆ ਰਹੀ ਮੇਰੀ ਸਤਿ ਸ੍ਰੀ ਅਕਾਲ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ ਕਿਆ ਹਾਲ ਹੈ। ਤੇ। ਠੀਕ ਹੈ ਜੀ ਠੀਕ ਹੋਰ ਵਦੀਆ। ਇਹ ਸਭ ਕਰ ਰਹੇ। ਕਾਜੂ ਕਸ਼ੀ। ਚੱਲ ਵਧੀਆ ਹੋਣਾ ਚਾਹੀਦਾ।
ਹੋਰ ਤੁਸੀ। ਹਾਂਜੀ ਹਾਂਜੀ ਮੈਂ ਇਹ ਪੁਛ। ਕਹਿੰਦੇ ਤੁਸੀਂ ਆਪਣਾ। ਏਹ ਹ। ਮੈਂ ਇਹ ਪੁੱਛਣਾ ਸੀ ਅਮਪਨਾ ਬਣਾਉਦਾ ਨਾ ਕਿਵੇਂ ਬਣਾਉਦਾ ਨੇ ਉਹ ਦੱਸਣਾ ਚਾਹੁੰਦਾ ਮੈਨੂੰ
ਬਸ ਅੰਬਾਂ ਦਾ ਹਾਂ ਕੱਚੇ ਕੱਚੇ ਅੰਬਾਂ ਦਾ ਨਾ ਕੱਟ ਕੇ ਜਿਸ ਤਰ੍ਹਾਂ ਤੇ ਕੁੂੱਕਰ ਚ ਚਵ ਤਲਦੇ ਲਾ ਲੋ ਕੱਟ ਕੱਟ ਲੋ ਹਾਂਜੀ ਅਗਰ ਤੁਸੀਂ ਜਾਂ ਅਹ ਥੋੜੇ ਜਿਹੇ ਪਾਣੀ ਪਾ ਕੇ ਨਾ ਥੋੜਾ ਉਬਾਲ ਲੋੋ ਪਾਣੀ ਗਿਰਾ ਦੋ ਕਿਉਂਕਿ ਉਹ ਖੱਟਾ ਥੋੜਾ ਜਿਹਾ ਨਿਕਲ ਜਾਏਗਾ ਫੇਰ ਉਹਦੇ ਚ ਉਹਦੇ ਚ ਪੂਤਨਾ ਵਗੈਰਾ ਥੋੜਾ ਜਿਹਾ ਪਾ ਲੋ ਥੋੜਾ ਪਾਣੀ ਪਾ ਕੇ ਹਲਕਾ ਜਿੰਨਾ ਨਮਕ ਪਾ ਦੇਉ ਏਨੂੰ ਬੁਆਇਲ ਕਰਲੋ ਜਾਂ ਇੱਕ ਅੱਧੀ ਬਿਸਲ ਦਵਾ ਕੇ ਨਾ ਅੱਛੀ ਤਰ੍ਹਾਂ
ਹਾਂਜੀ
ਫਿਰ ਖੋਲ ਕੇ ਉਹਦੇ ਚ ਕਾਲਾ ਨਮਕ ਵਗੈਰਾ ਪਾ ਲੋ ਜੀਰਾ ਅ ਭੁੰਨਿਆ ਹੋਇਆ ਪੀਸ ਤੇ ਪਾ ਲੋ ਛਿਲਕਾ ਲਾ ਕੇ ਅੰਬੀਆਂ ਕੱਟ ੁਣੀ
ਕੱਟਣੀਆਂ ਨੇ ਕਈ ਤਾਂ ਸਾਬਤ ਤਮੀੀਆਂ ਦਾ ਬਣਾ ਦੇਣੇ
ਸਾਬਤ ਆਉਂਦੀਆਂ ਫਿਰ ਤੁਸੀਂ ਉਹ ਫਿਰ ਗਿਟਕਾਾਂ ਫਿਰ ਹੋ ਜਾਂਦਾ ਨਾ ਫਿਰ ਗੁੱਦਾ ਸਾਰਾ ਲਾ ਲਓ ਨਾ ਗੁੱਦਾ ਲਾਹ ਲਓ ਮੋਟਾ ਮੋਟਾ ਹਨਾ ਮੋਟਾ ਮੋਟਾ ਗੁੱਦਾ ਲਾ ਕੇ ਉਸਨੂੰ ਥੋੜਾ ਜਿਹੀ ਇਕ ਊਬਾਲੀ ਦਵਾ ਕੇ ਉਹ ਖੱਟਾ ਪਾਣੀ ਜਿਹੜਾ ਨਾ ਉਹ ਡੋਲ ਦੋ ਫੇਰ ਕੂਕ ਹੋ ਜੇਗੀ ਵਿੱਚ ਵਿਸਲ ਦਵਾ ਲੋ ਉਹਦੇ ਚ ਥੋੜ੍ਹਾ ਜਿਹਾ ਨਮਕ ਪਾ ਲੋ ਪੁਦੀਨਾ ਜਿਸਨਾ ਪੁਦੀਨਾ ਥੋੜ੍ਹਾ ਜਿਹਾ ਪਾਾਲੋ ਹਨਾ ਉਹ ਦਆ ਲੋ ਫੇਰ ਉਸ ਤੋਂ ਬਾਅਦ ਤੁਸੀਂ ਵਹਿਸਲ ਦਵਾ ਲੀ ਇੱਕ ਇੱਕ ਜਾਂ ਦੋ ਜਿਆਦਾ ਜਿਆਦਾ ਮਤਲਬ ਦਵਾ ਕੇ ਥੋੜੇ ਜ ਠੰਡਾ ਹੋ ਜਾੇ ਤੇ ਉਹਨੂੰ ਮਿਕਸੀ ਚ ਗ੍ਰਈੰਡ ਕਰ ਲੋ
ਅੱਛਾ
ਥੋੜ੍ਹੇ ਜਿਹੇ ਪਾ ਲੋ ਮਿੱਠਾ ਪਾ ਲਣਾ ਚਾਹੇ ਉਹੋਂ ਮੈਂ ਉਬਾਲਦੇ ਟਮ ਚਾਹੇ ਮਿੱਠਾ ਵਾਲੋਂ ਨਾਲ ਦਾਣੀ ਵੀੀ ਚਲੇਗਾ ਹਨਾ ਮੇਠਾ ਪਾ ਲੋਓ ਕਾਲਾ ਨਮਕ ਹਾਜ਼ਮੇ ਲੱਗ ਜਾਂਦਾ ਏ
ਅੱਛਾ ਅੱਛਾ ਫਿਰ ਗ੍ਰਾਈੰਡ ਕਰ ਲੋ
ਚ ਤਰਾ ਤੂੰ ਸਬ ਮਿਕਸ ਹੋ ਜਾਏਗਾ ਬਰੋਬਰ ਸਾਥ ਰੱਖ ਲੋੋ।
ਅੱਛਾ ਕਿ ਕਿੱਦਾਂ ਪੀਣਾ ਆ।
ਮਤਲਬ ਹੁਣ ਮਿਕਸ ਕਰਕੇ ਥੋੜਾ ਜਿਹਾ ਪਾਣੀ ਦੇ ਵਿੱਚੋਂ ਪਾਾਲੋ ਮਿਕਸ ਕਰਕੇ ਜਦੋਂ ਪੀਣਾ ਥੋੜਾ ਉਹ ਪਾ ਲ ਲੋ ਥੋੜਾ ਪਾਣੀ ਮਿੱਠਾ ਰ ਐਡ ਕਰਨਾ ਜਾਂ ਕੁਛ ਹੋਰ ਐਡ ਕਰਨੀ ਥੋੜੀ ਬਾਕੀ ਚ ਪਾ ਸਕਦੇ ਹਾਂ ਇੱਕ ਬੋਟਲ ਚ ਜਿਵੇਂ ਗਾੜਾ ਗਾੜਾ ਜਿਸ ਨਾ ਉਹ ਬਣ ਜਾਏਗਾ। ਉਹ ਨੂੰ ਰੱਖਲੋ ਫਰਿਜ ਚ ਰਖ ਲੋ। ਕਾਛੀ ਦੀ ਬੋਤਲ ਚ ਪਾਓਗੇ ਤਾ ਜ਼ਿਆਦਾ ਬੈਸਟ ਐ। ਨਾ ਨਾ ਉਹ ਨਹੀਂ ਕਿਉਂਕਿ ਪੱਕ ਜਾਂਦਾ ਨਾ ਉਹ ਕੱਚਾ ਨਿੰਬੂ ਤਾਂ ਬਸ ਉਹ ਨਾ ਨਾ ਇੱਕ ਸੀਜਨ ਚ ਨਹੀਂ ਹੁੰਦਾ ਵੈਸੇ ਤਾਂ ਬਾਅਦ ਚ ਵੀ ਚੱਲ ਜਾਂਦਾ ਲੇਕਿਨ ਵਰਤੀ ਹੀ ਜਾਂਦਾ ਕੋਈ ਗੈਸ ਹੋ ਗਏ ਜਾਂ ਗਰਮੀ ਚ ਹੋਏ ਚਲੋ ਅੱਛਾ ਰਹਿੰਦਾ ਰ ਜਿਹੜਾ ਗੁੱਦਾ ਜਿਸ ਤਰ੍ਹਾਂ ਸਾਭ ਲਿਆ ਬਾਅਦ ਚ ਜਿਹੜੀ ਗਿਟਕਾਂ ਹੁੰਦੀਆਂ ਨੇ ਜਿਹੜੀਆਂ ਉਹਦੇ ਚ ਵੀ ਬਣਾ ਲਓ ਜਾਂ ਉਹਨੂੰ ਵੀ ਉਬਾਲ ਕੇ ਕਰ ਸਕਦੇ ਹਾਂ। ਹਨਾ ਉਹ ਵੈਸੇ ਉਹ ਚੂਸਣੀਆਂ ਅੱਛੀਆਂ ਲੱਗਦੀਆਂ ਨੇ। ਯਾ ਉਹਨੂੰ ਵੀ ਕੜਾਹੀ ਦੇ ਵਿੱਚ ਜਿਸ ਤਰ੍ਹਾਂ ਇਹ ਪਾਲਓ ਥੋੜਾ ਥੋੜਾ ਗੁੱਧਾ ਵੀ ਪਾਉਣਾ ਹੈ ਜਿਸ ਤਰ੍ਹਾਂ ਮਤਲਬ ਪਤਾ ਹੀ ਹੋਣਾ ਸਹੀ ਆ ਹੈ ਨੇ ਤੇ। ਹੁੰਦਾ ਇਸ ਟਾਈਮ ਤੇ ਹੀ ਬਣਦਾ ਥੋੜਾ ਉਹ ਕਰਕੇ ਕੜਾਹੀ ਦੇ ਵਿੱਚ ਪਾਾਲਓ ਜੀਰਾ ਵਗੈਰਾ ਪਾਣਾ ਉਹਦੇ ਚ ਵੀ ਉਹੀ ਹੈ ਗੁੜ ਪਾਣਾ ਤੇ ਗੁੜ ਵਾਲਾ ਬਣਾ ਸਕਦੇ ਹੋ ਚਾਹੇ ਚੀਨੀ ਵਾਲਾ ਬਣਾ ਲੋ।
ਅੱਛਾ।
ਤਰ੍ਹਾਂ ਬੋਲਦੇ ਆ। ਇਸ ਤਰ੍ਹਾਂ ਮਤਲਬ ਸਹੀ ਤਰੀਕੇ ਨੇ ਗਿੱਟਕਾਂ ਵਾਲਾ ਪਾਓਗੇ ਤੇ ਗਿੱਟਕ ਚ ਚੂਸ ਕੇ ਉਹ ਅੱਛਾ ਲੱਗਦਾ।
ਹਾਂ।
ਕਰ ਲੈਂਦੇ ਨੇ ਸਪੈਸ਼ਲੀ ਦੂਸਰਾ ਬਣਾਉਣਾ ਤੇ ਉਹਨੂੰ ਚਾਹੇ ਕੱਦੂਕ ਕਰਲੋ ਜਾਂ ਇਏਦਾਂ ਹੀ ਮੈਚ ਕਰਲਓ ਤੜਕੇ ਜਿਸ ਤਰ੍ਹਾਂ ਬਸ ਉਹ ਬਣਦੇ ਹੀ ਉਹ ਕਰ ਲਈ ਜਾਂਦਾ ਤ ਉਹ ਵੀ ਚਟਨੀ ਬਣ ਜਾਂਦੀ ਹੈ ਉਹਦੇ ਵੀ ਅਸੀਂ ਕਾਲਾ ਨਾ ਪਾ ਲੋਓ ਥੋੜਾ ਚੀਨੀ ਪਾਉਣੀ ਜਾਂ ਗੁੜ ਜਿਸ ਜੋ ਅੱਛਾ ਲੱਗਦਾ ਤੁਹਾਨੂੰ ਕਾਲਾ ਨਮਕ ਜੀਰਾ ਤੇ ਪਾ ਕੇ ਉਹ ਜੈਮ ਵਗੈਰਾ ਮਰ ਜਾਂਦਾ ਉਹੀ ਕੰਮ ਜਿੰਨਾ ਤੇ ਹਾਂ ਇਹਹੀ ਜੈਮ ਵਾਲਾ ਹਿਸਾਬ ਹੀ ਹੋ ਜਾਂਦਾ ਨਾ ਇਹ ਵੀ ਹਮ
ਕੱਚੀਆਂ ਅੰਬਿਆਂ ਦਾ
ਕੱਚੀਆਂ ਅੰਬੀਆਂ ਦੇਈਏ ਆ ਚਾਰ ਨਾਲਦੇ ਚੱਲਦਾ ਫੇਿਰ ਤਾਂ ਅਚਾਰ ਬਣ ਗਿਆ ਇਹ ਚਟਨੀ ਹੋ ਗਈ ਇਹ ਹੋਗ ਹ ਜਾਂ ਇਹਨਾਂ ਨੂੰ ਕੱਚੀਆਂਪਨ ਕਈ ਸੁਕਾ ਲੈਂਦੇ ਨੇ ਜਿਵੇਂ ਛਿਲਕਾ ਲਾ ਕੇ ਨਾ ਮੋਟੇ ੋਟੇ ਝੇਲਕਾ ਜ ਗੁੱਦਾ ਗੁੱਦਾ ਸੁਕਾ ਲੈਂਦੇ ਨੇ ਅਮਚੂਰ ਬਣ ਜਾਂਦਾ ਅਮਚੂਰ ਬਣ ਜਾਂਦਾ ਅੱਛੀ ਤਰ੍ਹਾਂ ਸੁਕਾ ਲੋ ਹਾਂਜੀ ਹਾਂਜੀ ਹਾਂ ਆਵਲੇ ਵਾਲੀ ਚਟਨੀ ਦਾ ਵੀ ਹੈ ਉਹਦਾ ਵੀ ਇਹ ਲੱ ਵਗ ਸਰੇ ਤਰੀਕਾ ਇਹ ਹੀ ਹੈ ਆਵਲਿਆਂ ਨੂੰ ਹਮ ਮਤਲਬ ਅ ਸਟੀਮ ਜਿਸ ਤਰ੍ਹਾਂ ਦੇਰ ਲੈਂਦਾ ਹਨਾ ਪਤੀਲੇ ਚ ਪਾਣੀ ਪਾਇਆ ਉਹਦੇ ਤੋਂ ਛਾਨਣੀ ਦੇ ਵਿੱਚ ਆਮਲੇ ਰੱਖ ਕੇ ਢੱਕ ਦੋ ਦਸ ਪੰਦਰਾਂ ਮਿੰਟ ਜਿਸ ਤਰ੍ਹਾਂ ਉਹ ਫਾੜੀਆਂ ਜਿਹੀਆਂ ਅਲੱਗ ਹੋ ਜਾਂਦੀਆਂ ਨੇ ਉਹਨਾਂ ਨੂੰ ਅਲੱਗ ਜਾ ਹੀ ਨਿਕਾਲ ਲੋ ਤੇ ਗੁਦੇ ਦਾ ਖਰਾ ਉਹਦੇ ਚ ਵੀ ਉਹੀ ਮ ਮਿੱਠਾ ਪਾਉਣਾ, ਜੀਰਾ ਵਗੈਰਾ ਸਾ ਪਾਣਾ, ਤੇ ਉਹ ਰਹਿੰਦਾ ਠੀਕ ਸੀਂ, ਆਮਲੇ ਤੜਕ ਰੱਖ ਲੈਂਦੇ ਹ, ਜਿਸ ਤਰ ਸਬਜ਼ੀ ਦੀ ਤਰ੍ਹਾਂ ਆਮਲੇ, ਉਹ ਵੀ ਠੀਕ ਨੇ। ਕੈਂਡੀ ਬਣਾ ਲੈਂਦੇ ਆਮਲੇ ਦੀ, ਏਦਾਂ ਹੀ ਮੈਂ ਫਾੜੀੀਆਂ ਉਹ ਵੀ, ਸਟੀਮ ਦਾ ਪ੍ਰੋਸੀਜਰ ਤਾਂ ਉਹੀ ਹੈ। ਸੀਨ ਜਿਵੇਂ ਦਿੰਦੇ ਆ, ਪੜੀਆਂ ਅਲੱਗ ਕਰਕੇ ਗਿਟਕਾਂ ਨਿਕਾਲ ਲਈੀਆਂ, ਤੇ ਫੇਿਰ ਉਹਨਾਂ ਨੂੰ ਇੱਕ ਚੀਨੀ ਮ ਰੋਟੀ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚੋਂ ਪਾਲੋ ਦੇ ਤੇ,
ਅੱਛਾ,
ਕਿੱਲੋ ਆਮਲੇ ਨੇ ਤਾਂ ਸਵਾ ਕਿੱਲੋ ਚੀਨੀ ਜਿਸ ਤਰ੍ਹਾਂ, ਉਹ ਪਾ ਕੇ, ਤੇ ਰੱਖ ਲੋੋ। ਦੋ ਰਾਤਾਂ ਜਿਸ ਤਰ੍ਹਾਂ ਨਾ, ਡਿਬ ਰਹਿਣਗੇ, ਫੇਰ ਉਸ ਤੋਂ ਬਾਅਦ ਉਹ ਨਿਕਾਲ ਗਏ, ਹਿਲਾ ਕੇ ਕਾਲ ਧੁੱਪ ਤੇ ਪਾ ਦੋ, ਤਿੰਨ ਚਾਰ ਚਾਰ ਪੰਜ ਧੁੱਪ ਆਂ ਲੱਗ ਜਾਣਗੀਆਂ, ਤੇ ਉਸ ਸ਼ੁਕ ਜਾਏਗੀ ਜੀ।
ਅੱਛਾ ਇੱਕ ਉਹ, ਉਹ ਬਣਾਦੇ ਤੁਸੀਂ ਜਾਏ ਜਵੈਨ, ਵਾਲੀ ਔ।
ਅੱਛਾ, ਉਹ ਤੇ ਕੱਦੂ ਕਸ ਕਰਦੇ ਆ। ਕੱਦੂ ਕਸ ਕਰਕੇ ਬਸ ਉਹਦੇ ਚ ਕਾਲਾ ਨਮਕ ਤੇ ਅਜਵਾਇਨ ਪਾ ਕੇ ਅੱਛੀ ਤਰ੍ਹਾਂ ਮੈਸ਼ ਕਰ ਲੈਂਦੇ ਆ ਫੇਰ ਉਸਨੂੰ ਵੀ ਉਹੀ ਇੱਕ ਧੁੱਪ ਲਵਾਣੀ ਪੈਂਦੀ ਹੈ, ਚਾਰ ਪੰਜ ਧੁੱਪਾ, ਜਦ ਤੱਕ ਉਹ ਥੋੜਾ ਜਿਹਾ
ਅੱਛਾ ਗਿੱਲਾ-ਗਿੱਲਾ, ਖਰਾਬ ਹੋਜੇਗੇ ਨਾ?
ਹਾਂਜੀ-ਹਾਂਜੀ, ਡਰਾਈ ਹੋਜੇ ਚਾਏ ਹਰੇਕ ਚੀਜ ਗ੍ਰਾਈੰਡ ਕਰਲੋ,
ਅੱਛਾ-ਅੱਛਾ, ਹਾਂ।
ਸੋ, ਸਾਰਾ ਈਜ਼ੀ ਤੋਂ ਇਹਦੇ ਹੀ ਹੈ। ਖਾਣ ਵੇਲੇ ਨੁੰ ਪੁੱਛਣਾ ਨਾ ਹੈਨਾ, ਰਿਜ਼ਰਵ ਹੋ ਜਾਂਦੀ ਨਾ ਚੀਜ਼ਾਂ ਤੇ ਫਰਾਈ ਹੋ ਗਈਆਂ ਤੇ
ਹਾਂ।
ਜ਼ਿਆਦਾ ਦਿਨ ਨਹੀਂ ਚੱਲ ਨਿਕਾਲਾਂਗੇ ਈਜ਼ੀ ਤਾਂ ਓਹੀ ਹੈ ਕੈਂਡੀ ਚਲ ਜਾਂਦੀ ਏ, ਖ਼ਰਾਬ ਨੀ ਹੁੰਦੀ ਆਮਲੇ, ਅੰਬਾਂ ਦਾ ਵੀ ਕੀ ਹਾਲ ਹੈ?
ਹੂੰ।
ਘਰ ਤੇ ਬਸ ਬ ਅਈਔ ਹਿਸਾਬ ਚਲ ਜਾਂਦੈ ਚਲੋ ਠੀਕ ਆ। ਪਈ ਏ ਤੇ ਯੂਜ ਹੁੰਦੀ ਰਹਿੰਦੀ ਏ। ਬਣਾ ਕੇ ਦੇਖਣਾ ਤੁਸੀ। ਹਾਂਜੀ, ਹਾਂ-ਹਾਂ ਬਣਾ ਕੇ ਦੇਖਣਾ ਤੁਸੀ। ਈਜੀ ਏ ਕੋਈ ਨੀ, ਕਰਨ ਲੱਗੋ ਫੇਰ ਮੁਸ਼ਕਿਲ ਨੀ ਲੱਗਦੀ। ਅੱਛਾ ਲੱਗੇਗਾ ਤੁਆ ਇੱਕ ਬਾਜ਼ਾਰ ਦੀ ਚੀਜ਼ ਲੈਣੀ ਅਲੱਗ ਐ, ਘਰ ਦੀ ਫਰੈਸ਼ ਚੀਜ਼ ਬਣਾ ਕੇ ਯੂਜ ਕਰੋ ਪਰ ਇਹ ਔ ਕੁਆਲਿਟੀ ਨੀ ਨਾ ਤਾਜ਼ੀ ਚੀਜ਼ ਘਰ ਦੀ ਬਣੀ ਹੋਈ ਦਾ ਹੋਰ ਨਈ ਆ ਹਾਂ ਦੁਕਨਦਾਰੀ ਨਾਲੋ ਤੇ ਘਰ ਦੀ ਅੱਛੀ ਏ ਫ੍ਰੈਸ਼ ਚੀਜ, ਗੈਸਟ ਗਰਮੀਆਂ ਚ ਆ ਗਏ ਤੇ ਚਲੋ ਔਹਨਾਂ ਨੂੰ ਪਿਲਾਔ, ਔ ਵੀ ਖੁਸ਼, ਹਾਂਜੀ।
ਤੇ ਸਮੈਲ ਨੀ ਆਂਦੀ ਪੁਦਨੇ ਦੀ
ਪੁਦਨਾ ਵੀ ਠੰਡਾ ਹੁੰਦਾ ਏ ਨਾ ਮੇਨ ਤੇ ਹੋਰ ਅੱਛਾ ਹੁੰਦੈ ਇਹ ਮਤਲਬ ਜੋ ਤੁਸੀ ਬੁਆਇਲ ਕਰੋਗੇ ਤੋ ਸਮੈਲ ਵਗੈਰਾ ਇਸ ਤਰ੍ਹਾਂ ਦਾ ਕੁਛ ਨੀ ਰਹਿੰਦਾ। ਬਲਕਿ ਅੱਛਾ ਈ ਲੱਗਦਾ ਐ। ਨਾ-ਨਾ-ਨਾ, ਕੱਚ ਦੀ ਸ਼ੀਸ਼ੀ ਚ ਇਸੇ ਚੀ ਬੋਟਲ ਚ ਪਾ ਦੇ ਕੋਈ ਸਾਈਡ ਇਫੈਕਟ ਨਾ ਹੋਵੇ ਉਹਦੇ ਨਾ ਕੱਚ ਦੀ ਇੱਚ। ਪਲਾਸਟਕ ਚ ਨਾ ਪਾਨਾ, ਕੱਚ ਦੀ ਬੋਤਨ ਚ ਪਾਣਾ ਨਾ, ਔਰਾ ਕੋਈ ਸਾਈਡ ਇਫ਼ੇਕਟ ਨੀ ਹੁੰਦਾ। ਹਾਂਜੀ। ਫਰਿੱਜ ਇੱਚ ਈ
ਹਾਂ ਬਾਰ ਤੇ ਖ਼ਰਾਬ ਹੋ
ਤੇ ਕੀ ਫਾਇਦਾ ਖ਼ਰਾਬ ਹੋ ਜਾਏ ਜੇ, ਫਰਿੱਜ ਵਿੱਚ ਬੀ ਤੇ ਬੋਟਲ ਤੇ ਤਾਂ ਈ ਏ ਨਾ ਕਿ ਸਪੇਸ ਘੱਟ ਲੈਂਦਾ ਤੇ ਉਹਂਦੇ ਚ ਚਲੋ ਪਾਣੀ ਦੀ ਬੋਤਲਾਂ ਤੇ ਰੱਖਦੇ ਈ ਆਂ।
ਹਾਂ, ਪਹਿਲੇ ਲੋਕੀ ਨਾ ਕੱਚ ਦੀ ਬੋਤਲਾਂ ਈ ਸਮਾਨ, ਪ ਪਾਣੀ ਰਖਦੇ ਸੀ।
ਹਾਂ।
ਕੈਂਦੇ ਠੰਡਾ ਹੋ ਜਾਂਦੈ ਜਲਦੀ। ਹਾਂ।
ਬਾਕੀ ਇਹ ਚੀਜ਼ ਵੈਸੈ ਤੇ ਹੈ ਕਚ ਦੀ ਬੋਟਲ ਵੀ ਸਹੀ ਰਹਿੰਦੀ। ਹਾਂਜ ਹੋਰ ਸਭ ਵਧੀਆ ਐ।
ਹਾਂ, ਸਭ ਵਧੀਆ। ਔਰ ਤੁਸੀ, ਵਧੀਆ।
ਹਾਂਜੀ-ਹਾਂਜੀ ਸਭ ਠੀਕ ਐ। ਵਧੀਆ। ਲੱਗੇ ਪਏ ਆਂ ਬਸ ਕਿਚਨ ਚ ਲੱਗੇ ਪਏ ਆਂ। ਦਿਨ ਪਤਾ ਨੀ ਲੱਗਦਾ ਕਿੱਦਾਂ ਨਿਕਲ ਜਾਂਦਾ ਐ।
ਹਾਂ, ਔ ਤਾਂ ਹੈ ਈ ਏ। ਟਾਈਮ ਤਾਂ, ਹਾਂ ਠੀਕ ਐ ਤਬੀਅਤ।
ਪਹਿਲਾਂ ਤਾ ਫੀਵਰ ਹੋਇਆ ਸੀ ਨਾ ਤਾ ਓਦੇ ਨਾਲ ਬੋਡੀ ਪੇਨ ਵਗੈਰਾ।
ਦਾ ਹਮ। ਕਦੇ ਕਦੇ ਹੁੰਦਾ ਏ ਤਾਂ ਦਵਾਈ ਖਾ ਲੈਂਨੀ ਹਾ ਮੈਂ ਤਾਂ ਬਸ
ਟਚ ਵੁਡ ਕਰੋ ਬਾ ਏਂ
ਹਾਂ ਤੇ ਦਵਾਈ ਖਾ ਖਾ ਕੇ ਮੈਂ ਤੇ ਫੁੱਲ ਹੀ ਗਈ ਆ।
ਉਹ ਤਾਂ ਦਵਾਈਆਂ ਦੇ ਨਾਲ ਹੋ ਜਾਂਦਾ ਨਾ। ਦੇਖਣ ਵਾਲਾ ਕਹਿੰਦਾ ਜੇ ਪਤਾ
ਅ ਆ ਬੀਤੂ ਨੇ ਨਾ ਮੇਰੀ ਨਾ ਫੋਟੋ ਭੇਜੀ ਹੈ ਨਾ ਪੁਰਾਨੀ ਬੱਤੀ ਸਾਲ ਪੁਰਾਨੀ ਹਾਂ ਇਹ ਕਹ ਵੀ ਕਹਿੰਦੇ ਦੇਖ ਤੇਰੀ ਮੰਮੀ ਕਿੱਦੀ ਕਿੰਨੀ ਕਾਲੀ ਹੁੰਦੀ ਸੀ ਪਹਿਲੇ ਦੇਖ।
ਅੱਛਾ।
ਹਾਂ ਹੁਣ ਤੇ ਸੰਡੀ ਬਣ ਗਈ ਏ ਮੋਟੀ ਹੋ ਗਈ ਏ।
ਉਹਦੇ ਨਾਲ ਹੋਇਆ ਹੈ। ਔਈ ਨਾ ਫੇਰ ਸਰੀਰ ਫਲਾ ਦਿੰਦਿਆ ਨਾ ਕੋਈ ਨਾ ਥੋੜੀ ਡਾਇਟ ਲਵੋ। ਹ
ਹਾਂ।
। ਠੀਕ। ਜੀ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ।